ਸਤਿ ਸ੍ਰੀ ਕਾਲ ਜੀ
ਸਤਿ ਸ਼੍ਰੀ ਅਕਾਲ। ਕਿੱਦਾਂ ਵਧੀਆ ਤੂਸ ਤੁਹੀ ਦੱਸੌ
ਵਧੀਆ ਕਰਿਉ ਸਟਾੱਰਟ
ਹਾਂਜੀ ਕਰੀਏ।
ਕੰਪਿਊਟਂਰ ਤਾਂ ਮੈਂ ਹੈਕਰ। ਅੱਜ ਦਾ ਯੁੱਗ ਵਿਗਿਆਨੀ ਅਤੇ ਤੈਕਨੋਲੋਜੀ ਦਾ ਯੁੱਗ ਹੈ ਵਿਗਿਆਨੀ ਦੇ ਮਨੁੱਖ ਦੇ ਜੀਵਨ ਨਾਲ ਬਹੁਤ ਆਸਾਨ ਅਤੇ ਸੁੱਖਦਾਇਕ ਬਣ ਬਣਾ ਦਿੱਤਾ ਹੈ। ਵਿਗਿਆਨੀ ਦੀਆਂ ਮਹੱਤਵਪੂਰਨ ਖੋਜ ਵਿੱਚ ਕੰਪਿਊਟਰ ਦੀ ਇੱਕ ਅਨ ਅਨਮੋਲ ਖੋਜ ਹੈ ਕੰਪਿਊਟਰ ਨੇ ਮਨੁੱਖੀ ਜੀਵਨ ਹਰ ਖੇਤਾਂ ਵਿੱਚ ਕ੍ਰਾਂਤੀ ਲਈ ਲ ਆ ਦਿੱਤਾ ਹੈ ਅੱਜ ਦੇ ਸਮੇਂ ਵਿੱਚ ਕੰਪਿਊਟਰ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਮੁਸ਼ਕਿਲ ਹੈ। ਇਸਦੇ ਨੇ ਸਾਡੇ ਕੰਮ ਨੂੰ ਤੇਜ਼ੀ ਆਸਾਨੀ ਤੇ ਸਹੀ ਬਣਾ ਦਿੱਤਾ ਹੈ। ਕੰਪਿਊਟਰ ਕੀ ਹੈ? ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਡਾਟਾ ਨੂੰ ਪ੍ਰਾਪਤ ਕਰਦਾ ਹੈ। ਅਤੇ ਉਸਦੀ ਪ੍ਰਕਕਿਰਿਆ ਕਰਦਾ ਹੈ ਤੇ ਨਤੀਜੇ ਪ੍ਰਦਾਨ ਕਰਦਾ ਹੈ ਇਹ ਬਹੁਤ ਤੇਜ਼ੀ ਨਾਲ ਗਿਣਤੀ ਕਰ ਹੈ ਅਤੇ ਵੱਡਾ ਵੱਡੀ ਮਾਤਰਾ ਵਿੱਚ ਜਾਣਕਾਰੀ ਨੂੰ ਸੰਭਾਲ ਸਕਦਾ ਹੈ। ਕੰਪਿਊਟਰ ਦੀ ਵਰਤੋਂ ਸਿੱਖਿਆ ਵਾਂਗ ਬੈਂਕਿੰਗ ਉਦਯੋਗ ਦਵਾਈਆਂ ਅਤੇ ਹੋਰ ਕਈ ਖੇ ਖੇਤਾਂ ਵਿੱਚ ਵੀ ਕੀਤਾ ਜਾ ਸਕਦਾ ਹੈ। ਹੁਣ ਤੁਸੀਂ ਸਟਾਰਟ ਕਰੋ।
ਮਹੱਤਵਪੂਰਨ ਖੋਜ ਹੈ ਇਹ ਇੱਕ ਇਲੈਕਟ੍ਰੋਨਿਕ ਯੰਤਰ ਹੈ ਜੋ ਡਾਟਾ ਨੂੰ ਸਵੀਕਾਰ ਕਰਦਾ ਹੈ। ਉਸ ਦੀ ਪ੍ਰਕਿਰਿਆ ਕਰਦਾ ਹੈ ਅਤੇ ਨਤੀਜੇ ਪ੍ਰਦਾਨ ਕਰਦਾ ਹੈ ਕੰਪਿਊਟਰ ਦੀ ਵਰਤੋਂ ਸਿੱਖਿਆ ਬੈਂਕਾਂ ਹਸਪਤਾਲਾਂ ਦਫ਼ਤਰਾਂ ਕਾਰੋਬਾਰ ਅਤੇ ਅਤੇ ਮਨੋਰੰਜਨ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਹ ਬਹੁਤ ਤੇਜ਼ੀ ਨਾਲ ਅਤੇ ਸਹੀ ਢੰਗ ਨਾਲ ਕੰਮ ਕਰਦਾ ਹੈ। ਕੰਪਿਊਟਰ ਦੀ ਮਦਦ ਨਾਲ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਦਸਤਾਵੇਜ਼ ਤਿਆਰ ਕਰ ਸਕਦੇ ਹਾਂ, ਈਮੇਲ ਭੇਜ ਸਕਦੇ ਹਾਂ ਅਤੇ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਾਂ। ਅੱਜ ਦੇ ਸਮੇਂ ਵਿੱਚ ਕੰਪਿਊਟਰ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਇਹ ਸਮਾਂ ਅਤੇ ਮਿਹਨਤ ਦੋਵੇਂ ਪਹੁੰਚਾਉਂਦਾ ਹੈ ਇਸ ਲਈ ਕੰਪਿਊਟਰ ਨੂੰ ਵਿਗਿਆਨ ਦਾ ਇੱਕ ਮਹਾਨ ਵਰਦਾਨ ਮੰਨਿਆ ਜਾਂਦਾ ਹੈ। ਹੁਣ ਤੁਸੀਂ ਸ਼ੁਰ ਹੋ
ਸਿੱਖਿਆ ਦੇ ਵਿੱਚ ਚ ਖੇਤਾਂ ਖੇ ਵਿੱਚ ਕੰਪਿਊਟ ਦਾ ਮਹੱਤਵ ਸਿੱਖਿਆ ਦੇ ਖੇ ਵਿੱਚ ਕੰਪਿਊਟਰ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਅੱਜ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਮਦਦ ਨਾਲ ਔਨਲਾਈਨ ਪੜ੍ਹਾਈ ਕਰ ਸਕਦਾ ਐ ਸਕਦੇ ਹਾਂ ਇੰਟਰਨੈਟ ਰਾਹੀਂ ਉਹ ਦੁਨੀਆਂ ਭਰ ਦੀ ਜਾਣਕਾਰੀ ਪ੍ਰਾਪਤ ਕਰ ਸਕ ਸਕਦੇ ਹਾਂ ਕੰਪਿਊਟਰ ਦੀ ਸਿੱ ਰੱਖਣ ਦੀ ਪ੍ਰਕਿ੍ਰਕ
ਨੂੰ ਹਰ ਰੁਚੀ ਅਤੇ ਆ ਸਮਾਨ ਬਣਾ ਦਿੱਤਾ ਹੈ। ਹੁਣ ਤੁਸੀਂ ਸਟਾਰਟ ਕਰੋ।
ਜਾਣ ਪਛਾਣ ਕੰਪਿਊਟਰ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਕੰਪਿਊਟਰ ਤੋਂ ਬਣਿਆ ਹੈ। ਜਿਸਦਾ ਅਰਥ ਹੈ ਗਿਨਾ ਕਰਨਾ ਹਾਲਾਂਕਿ ਅੱਜ ਦੇ ਕੰਪਿਊਟਰ ਕੇਵਲ ਗਣਨਾਵਾਂ ਤੱਕ ਸੀਮਤ ਨਹੀਂ ਹਨ। ਇਹ ਲਿਖਣ ਚਿਤਕਾਰੀ ਕਰਨ ਡਿਜ਼ਾਈਨ ਕਰਨ ਅਤੇ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾਂਦੇ ਹਨ। ਚਾਰਲਿਸ ਬੈਬਲ ਨੂੰ ਕੰਪਿਊਟਰ ਦਾ ਪਿਤਾਮਾ ਮੰਨਿਆ ਜਾਂਦਾ ਹੈ। ਹੁਣ ਤੁਸੀਂ ਸ਼ੁਰੂ ਕਰੋ।
ਵਯਾਪਾਰ ਅਤੇ ਬੈਂਕਿੰਗ ਵਿੱਚ ਕੰਪਿਊਟਰ ਵਯਾਪਾਰ ਅਤੇ ਬੈਂਕਿੰਗ ਵਿਚ ਖੇਤਾਂ ਵਿੱਚ ਕੰਪਿਊਟਰ ਦੀ। ਬ ਵਰਤ ਬਹੁਤ ਵਧੀ ਰਹੀ ਹੈ ਬੈਂਕ ਵਿੱਚ ਖਾਤਿਆਂ ਦੀ ਜਾਣ। ਕਰ ਸੰਭਾਲਣ ਪੈਸੇ ਦੇ ਲੈਣ ਦੇਣ ਹੋਰ ਕੰਮ ਕੰਪਿਊਟਰ ਦੀ ਵਰਤ ਕੀਤੀ ਜਾਂਦੀ ਹੈ। ਹੁਣ ਤੁਸੀਂ ਸਟਾਰਟ ਕਰੋ।
ਆਧੁਨਿਕ ਯੁੱਗ ਦੀ ਤੇਜ ਚਾਲ ਦੌੜਦੀ ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ ਜਲਦੀ ਜਲਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇਛਨਾਵਰ ਹੁੰਦਾ ਹੈ ਵਿਗਿਆਨ ਦੀ ਇਸ ਮਹੱਤਵ ਕਾਰ ਮਨੁੱਖ ਦੀ ਇਸ ਮੱਧ ਕਾਫ਼ੀ ਹੱਦ ਤੱਕ ਪੂਰਾ ਕੀਤਾ ਜਾਂਦਾ ਹੈ। ਸ਼ੁਰੂ ਕਰੋ।
ਡਾਕਟਰਾਂ ਨੇ ਕੰਪਿਊਟਰ ਦੀ ਮਦੱਦ। ਨਾਲ ਮਰੀਜ਼ ਦੀ ਜਾਂਚ ਕਰਦੇ ਹਾਂ ਤੇ ਬਿਮਾਰੀਆਂ ਦਾ ਸਹੀ ਇਲਾਜ ਕਰਦੇ ਹਨ ਹਸਪਤਾਲ ਮਰੀਜ਼ ਦਾ ਰਿਕਾਰਡ ਵਿੱਚ ਕੰਪਿਊਟਰ ਦੀ ਵਿੱਚ ਸ ਸੰਭਾਲਿਆ ਜਾ ਸਕਦਾ ਹੈ ਕੰਪਿਊਟਰ ਦੇ ਫਾਇਦੇ ਅਸੀਂ ਅੱਜ । ਕੰਪਿਊਟਰ ਦੇ ਫਾਇਦੇ ਕਰਾਂਗੇ ਇਹ ਸਮੇਂ ਦੀ ਬੱਚਤ ਕਰਦਾ ਹੈ ਇਹ ਤੇਜ਼ੀ ਅਤੇ ਨਹੀਂ ਨਤੀਜੇ ਅ ਨਤੀਜੇ ਦਿੰਦਾ ਹੈ ਇਹ ਵੱਡੀ ਇਮਾਰਤ ਵਿੱਚ ਜਾਣਕਾਰੀ ਸੰਭਾਲ ਕਰਦਾ ਹੈ ਇਹ ਸਿੱਖਿਆ ਅਤੇ ਖੋਜ ਦੇ। ਖਾਦਾਂ ਵਿੱਚ ਬਹੁਤ ਦਰਕਤ ਹੈ ਇਹ ਸੰਚਾਰ ਸੰਚਾਰ ਤੇ ਸੰਧਾਰ ਨੂੰ ਹੋਰ ਆਸਾਨ ਬਣਾਉਂਦਾ ਹੈ ਹੁਣ ਤੁਸੀਂ ਸਟਾਰਟ ਕਰੋ।
ਕੰਪਿਊਟਰ ਵਿਗਿਆਨ ਦੀ ਇੱਕ ਅਦਭੁਤ ਖੋਜ ਹੈ ਜਿਸ ਨੂੰ ਮਨੁੱਖ ਮਨ ਵਿੱਚ ਕ੍ਰਾਂਤੀ ਲਈ ਦਿੱਤੀ ਹੈ ਕੰਪਿਊਟਰ ਤ ਤੇ ਵਿਕਾਰ ਇੱਕ ਸਿਖਰ ਹੈ ਕੰਪਿਊਟਰ ਦੇ ਮਨੁੱਖੀ ਦਿਮਾਗ ਦੇ ਗੁੰਝਲਦਾਰ ਕੰਮ। ਮ ਲਿਆ ਅਤੇ ਇੰਟਰਨੈੱਟ ਨਾਲ ਸੰਸਾਰ ਦੇ ਕੋਨੇ ਕੋਨੇ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਕੰਪਿਊਟਰ ਦੀ ਸਿੱਖਿਆ ਆਜ ਸਮੇਂ ਦੀ ਪ੍ਰਮੁੱਖ ਲੋੜ ਵੀ ਹੈ ਇਸ ਤੋਂ ਬਿਨਾਂ ਪ੍ਰਾਪਤ ਕੀਤੀ ਹੋਈ ਵੀ ਸਿੱਖਿਆ ਅਧੂਰੀ ਜਾਪਦੀ ਹੈ।
ਕੰਪਿਊਟਰ ਦੇ ਨੁਕਸਾਨ। ਕੰਪਿਊਟਰ ਦੇ ਨੁਕਸਾਨ ਦੱਸਾਂਗੀ ਮੈਂ ਤੁਹਾਨੂੰ ਜਿੱਥੇ ਕੰਪਿਊਟਰ ਦੇ ਬਹੁਤ ਸਾਰੇ ਫਾਇਦੇ ਹਨ ਉੱਥੇ ਵੀ ਕਈ ਨੁਕਸਾਨ ਹਨ ਕੰਪਿਊਟਰ ਜ਼ਿਆਦਾ ਦੀ ਵਰਤੋਂ ਨਾਲ ਅੱਖਾਂ ਅਤੇ ਸਿਹਤ ਦੇ ਬਾਰੇ ਪ੍ਰਭਾਵ ਪੈ ਸਕਦਾ ਹੈ। ਕਈ ਲੋਕ ਕੰਪਿਊਟਰ ਨੂੰ ਅਤੇ ਇੰਟਰਨੈਟ ਦੇ ਆਦਿ ਹੋ ਜਾਂਦੇ ਹੈ ਇਸਦੇ ਇਲਾਵਾ ਸਾਈਬਰ ਅਪਰਾਧ ਵਿੱਚ ਅਪਰਾਧ ਵਿੱਚ ਵੀ ਅਹ ਵਿਚਾਰ ਵੀ ਆ ਆਦਿ ਹੋ ਜਾਂਦੇ ਹਨ ਹੁਣ ਤੁਸੀਂ ਸਟਾਰਟ ਕਰੋ।
ਭਾਰਤ ਵਿੱਚ ਕੰਪਿਊਟਰ ਭਾਰਤ ਦੇ ਸਦੀਆਂ ਦੀ ਪਿਛੜੇ। ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ। ਦੀ ਲੋੜ ਹੈ ਜੋ ਘੱਟ ਸਮੇਂ ਅਤੇ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ ਇੱਕ ਵਾਰ ਰਾਜੀਵ ਗਾਂਧੀ ਜੀ ਨੇ ਕਿਹਾ ਸੀ ਸਾਲਾਂ ਦੀ ਯਾਤਰਾ ਜਿਸ ਤੇ ਚਾਰ। ਨਾਲ ਕਰਨੀ ਹੋਵੇਗੀ। ਉਹ ਚਾਲ ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ। ਭਾਰਤ ਵਿੱਚ ਅ ਸੱਭ ਥਾਵਾਂ ਤੇ ਦਫ਼ਤਰ, ਹਸਪਤਾਲ, ਬੈਂਕ, ਹਵਾਈ ਅੱਡਾ, ਰੇਲਵੇ ਸਟੇਸ਼ਨ, ਕੰਪਿਊਟਰ ਦੇਖੇ ਜਾ ਸਕਦੇ ਹਨ। ਹੁਣ ਤੁਸੀਂ ਸਟਾਰਟ ਕਰੋ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੰਪਿਊਟਰ ਅਧੁਨਿਕ ਯੁੱਗ ਹੈ ਦਾ ਇੱਕ ਮਹਾਨ ਖੋਜ ਹੈ ਜੋ ਮਨੁੱਖੀ ਜੀਵਨ ਦੀ ਬਹੁਤ ਆਸਾਨ ਅਤੇ ਸੰਭਾਵਿਕ ਬਣ । ਤਾਂ ਹੈ, ਸਾਨੂੰ ਕੰਪਿਊਟਰ ਦੀ ਵਰਤ । ਤ ਸਮਾਜਿਕ ਅਤੇ ਸਹੀ । ਢੰਗ ਨਾਲ ਕਰਨੀ ਚਾਹੀਦੀ ਹੈ। ਜੋ ਅਸੀਂ ਇਸ। ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਾਂ। ਕੰਪਿਊਟਰ ਆਧੁਨਿਕ ਯੁੱਗ ਦਾ ਵਰ ਅ ਵਾਤਾਵਰਨ ਹੈ। ਹੁਣ ਤੁਸੀਂ ਸਟਾਰਟ ਕਰੋ।
ਸੰਖੇਪ ਵਿੱਚ ਕੰਪਿਊਟਰ ਅੱਜ ਦੇ ਮਨੁੱਖੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਇਸ ਨੇ ਸਿੱਖਿਆ, ਵਪਾਰ ਅਤੇ ਸੰਚਾਰ ਵਰਗੇ ਖੇਤਰ ਵਿੱਚ ਕ੍ਰਾਂਤੀ ਲੈ ਦਿੱਤੀ ਹੈ। ਹਾਲਾਂਕਿ ਇਹ ਟੈਕਨੋਲੋਜੀ ਸਾਡਾ ਕੰਮ ਬਹੁਤ ਤੇਜ਼ ਅਤੇ ਸੌਖਾ ਬਣਾਉਂਦੀ ਹੈ ਸਾਨੂੰ ਇਸ ਦੀ । ਸਹੀ ਹੈ ਅਤੇ ਸੀਮਿਤ ਵਰਤੋਂ ਕਰਨੀ ਚਾਹੀਦੀ ਹੈ। ਕੰਪਿਊਟਰ ਦਾ ਸਹੀ ਉਪਯੋਗ ਕਰਕੇ ਹੀ ਅਸੀਂ ਮਨੁੱਖੀ ਜੀਵਨ ਹੋਰ ਸੁਖ ਵਾਲਾ ਬਣਾ ਸਕਦੇ ਹਾਂ ਹੁਣ ਤੁਸੀਂ ਸ਼ੁਰੂ ਕਰੋ।
ਅੱਜ ਕੱਲ੍ਹ ਬੱਚੇ ਕੰਪਿਊਟਰ ਚ ਗੇਮਾਂ ਪੇਂਟਿੰਗ ਆਦਿ ਹੀ ਚੀਜ਼ਾਂ ਕਰਦੇ ਹਨ ਔਰ ਕੁਝ ਪ੍ਰਿੰਟ ਵੀ ਕਰਦੇ ਹਨ ਜਿਵੇਂ ਕਿ ਕੋਈ ਅ ਫਿਲਮ ਦੀ ਤਸਵੀਰ ਪ੍ਰਿੰਟ ਕਰਨਾ, ਕੁਝ ਵੀ ਕੰਮ । ਚਾਹੇ ਉਹ ਪੜ੍ਹਾਈ ਤੋਂ ਰਿਲੇਟਿਡ ਹੋਏ, ਚਾਹੇ ਕਿਸੇ ਚੀਜ਼ ਚ ਵੀ। ਉਂਦਾ ਓ ਉਹਦਾ ਬੱਚੇ ਕੰਪਿਊਟਰ ਦਾ ਪ੍ਰਯੋਗ ਕਰਦੇ ਹਨ। ਹੁਣ ਤੁਸੀਂ ਸ ਦੱਸੋ।
ਮੁੜਲੇ ਸਮੇਂ ਵਿੱਚ ਭਾਵੇਂ ਕੰਪਿਊਟਰ ਦੀ ਵਰਤੋਂ ਕੇਵਲ ਅੰਕੜਿਆਂ ਨਾਲ ਸੰਬੰਧਿਤ ਹਿਸਾਬ ਕਿਤਾਬ ਤੱਕ ਸੀਮਿਤ ਰਹੀ। ਪਰ ਅਜੋਕੇ ਸਮੇਂ ਵਿੱਚ ਕੰਪਿਊਟਰ ਦੀ ਸਹਾਇਤਾ ਜੀਵਨ ਦੇ ਹਰ ਖੇਤਰ ਵਿੱਚ ਲਈ ਜਾ ਰਹੀ ਹੈ। ਅੱਜ ਹਰ ਪ੍ਰਕਾਰ ਦੇ ਦਫ਼ਤਰ ਵਿੱਚ ਹਿਸਾਬ ਕਿਤਾਬ ਕਰਨ ਦੇ ਸਾਂਭ ਤੇ ਰੱਖਣ ਲਈ ਕੰਪਿਊਟਰ । ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਜ ਕੰਪਿਊਟਰ ਵੀ ਵੱਡੀਆਂ ਵੱਡੀਆਂ ਮਸ਼ੀਨਾਂ ਤੇ ਕਾਰ ਦੀ ਨਿਗਰਾਨੀ ਕਰਦੇ ਹਨ। ਪੁਲਾੜ ਪੁਲਾੜ ਵਿੱਚ ਸੈਟੇਲਾਈਟ ਵੀ ਇਸੀ‌ ਦੀ ਦੇਖ ਰੇਖ ਹੇਠ ਕੰਮ ਕਰਦੇ ਹਨ। ਹੁਣ ਤੁਸੀਂ ਸ਼ੁਰੂ ਕਰੋ। ।
ਇਹ ਸਮੇਂ ਦੀ ਬੱਚਤ ਕਰਾਉਂਦਾ ਹੈ। ਇਹ ਤੇਜ਼ੀ ਤੇ ਸਹੀ ਨਤੀਜੇ ਦਿੰਦਾ ਹੈ। ਇਹ ਵੱਡੀ ਇਮਾਰਤ ਵਿੱਚ ਜਾਣਕਾਰੀ ਸੰਭਾਲ ਕਰ ਰੱਖਦਾ ਹੈ। ਇਹ ਸਿੱਖਿਆ ਅਤੇ ਖੋਜ ਖੇਤਾਂ ਵਿੱਚ ਬਹੁਤ ਹੈ। ਇਸ ਸੰਚਾਰ ਨੂੰ ਸੰਧਾਰਨ ਹੋਰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ । ਤੇ ਕੰਪਿਊਟਰ ਨੂੰ ਅਸੀਂ ਬੈਂਕ ਵਿੱਚ । ਖਾਤਾਂ ਖਾ । ਖਾਤਾ ਖੋਲਣ ਵਾਸਤੇ ਵੀ ਯੂ ਯੂਜ ਕਰਦੇ ਹਾਂ। ਪੈਸੇ ਲੈਣ ਦੇਣ ਲਈ ਅਤੇ ਹੋਰ ਕੰਮਾਂ ਲਈ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ। ਹੁਣ ਤੁਸੀਂ ਦੱਸੋ।
ਵਿਦਿਆਰਥ । ਵਿਦਿਆ ਨੂੰ ਲਾਭ ।ਵਿਦਿਆਰਥੀ ਲਈ ਕੰਪਿਊਟਰ ਬਹੁਤ । ਕੀ ਲਾਭਦਾਇਕ ਹੈ। ਅੱਜ ਦੁਨੀਆਂ ਪੜ੍ਹਦੀ । ਦਾ ਗਿਆਨ ਇਸ ਮਸ਼ੀਨ ਦੀ ਵਰਤੋਂ ਨਾਲ ਹੀ ਤੁਹਾਡੇ ਸਾਹਮਣੇ ਹੁੰਦਾ ਹੈ। ਵਿਦਿਆਰਥੀ ਤਰ੍ਹਾਂ ਤਰ੍ਹਾਂ ਦੇ ਪ੍ਰੋਜੈਕਟ ਤੇ ਸੂਚਨਾਵਾਂ ਸੰਬੰਧੀ ਕੰਪਿਊਟਰ ਦੀ ਸਹਾਇਤਾ ਲੈ ਸਕਦੇ ਹਨ। ਰੋਜ਼ਗਾਰ ਦੇ ਸੰਬੰਧ ਵਿੱਚ ਕੰਪਿਊਟਰ ਦੀ ਪੜ੍ਹਾਈ ਨਹੀਂ । ਵਿਦਿਆਰਥੀਆਂ ਲਈ ਬਹੁਤ ਮੌਕੇ ਪੈਦਾ ਕੀਤੇ ਹਨ। ਅੱਜ ਦੇਸ਼ ਅਤੇ ਵਿਦੇਸ਼ ਵਿੱਚ ਕੰਪਿਊਟਰ ਇੰਜੀਨੀਅਰ ਦੀ ਬਹੁਤ ਮੰਗ ਹੈ। ਭਾਰਤ ਵਿੱਚ ਬੈਂਗ ਨੋਇਡਾ, ਗੁੜਗਾਓ, ਹੈਦਰਾਬਾਦ ਮੋਹਾਲੀ ਆਦਿ ਸ਼ਹਿਰ ਦਾ ਆਈ ਟੀ ਦੇ ਬਹੁਤ ਵੱਡੇ ਕੇਂਦਰ ਬਣ ਚੁੱਕੇ ਹਨ। ਹੁਣ ਤੁਸੀਂ ਮੁਕਾਓ।
ਅੱਜ ਦੇ ਯੁਗ ਮ-ਮ ਵਿਗਿਆਨੀ ਅਤੇ ਟੈਕਨੋਲੋਜੀ ਯੁੱਗ ਹੈ। ਵਿਗਿਆਨੀ ਮਨੁੱਖ ਜੀਵਨ ਦੀ ਬਹੁਤ ਆਸਾਨੀ ਅਤੇ ਸੁਧ ਬਣ ਗਿਆ ਦਿੱਤਾ ਹੈ। ਵਿਗਿਆਨ ਦੀ ਮਹੱਤਵ ਖੋਜ ਵਿੱਚ ਕੰਪਿਊਟਰ ਇੱਕ ਅਨਮੋਲ ਖੋਜ ਹੈ। ਕੰਪਿਊਟਰ ਨੇ ਮਨੁੱਖ ਮਨੁੱਖੀ ਜੀਵਨ ਹੋਰ ਖੇਤਾਂ ਵਿੱਚ ਕਾਰਜ ਲਈ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਕੰਪਿਊਟਰ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਸ਼ ਮੁਸ਼ਕਿਲ ਹੈ। ਇਹ ਸਾਡੇ ਕੰਮ ਨੂੰ ਤੇਜ਼ੀ, ਆਸਾਨੀ ਅਤੇ ਸਹੀ ਹੀ ਬਣਾ ਸਕਦਾ ਹੈ ਦਿੰਦਾ ਹੈ। ਹੁਣ ਤੁਸੀਂ ਸਟਾਰਟ ਕਰੋ।
ਮੇਰਾ ਫਿਨਿਸ਼ ਹੋ ਗਿਆ, ਹੁਣ
ਬਸ ਫਿਰ, ਸਮਝ ਆਇਆ ਕੁਝ ਕੰਪਿਊਟਰ ਬਾਰੇ?
ਹਾਂਜੀ।
ਠੀਕ ਏ ।
ਓਕੇ।
ਓਕੇ। ਇਸ ਕਰਕੇ